ਹ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹੋਰ ਹੋਗੇ ਫ੍ਰੀ ਸਬਜ਼ੀ ਬਣਾ ਕੇ।
ਹਾਂਜੀ-ਹਾਂਜੀ ਤੁਸੀਂ ਸੁਣਾਓ।
ਵਦੀਆ ਜੀ ਵਦੀਆ, ਤੁਹਾਡੇ ਨਾਲ ਗੱਲ ਕਰਕੇ ਪਹਿਲਾਂ ਵੀ ਬੜਾ ਵਦੀਆ ਲੱਗਿਆ।
ਹਾਂਜੀ ਮੈਨੂੰ ਵੀ ਬੋਤ ਅੱਛਾ ਲੱਗਾ ਤੁਆਡੇ ਨਾਲ ਗੱਲ ਕਰਕੇ।
ਅੱਛਾ ਜੀ।
ਹਾਂ ਮੈਂ ਬੜੀ ਦੇਰ ਦੀ ਔਨ ਕੀਤੀ ਰਹੀ ਸੀ ਐਪ ਤੇ ਫੇਰ ਪਤਾ ਨੀ ਕੀ ਚੱਕਰ ਹੋਏਆ ਵੇ।
ਨਈ ਮੈਂ ਨਾ ਬਾਹਰ ਔਡਰ ਦੇਖਨ ਚਲੀ ਗਈ ਸੀਗੀ ਤਾਂ ਫੇਰ ਔਡਰ ਹਾਂਜੀ ਤਾਂ ਮੈਂ ਕੀ ਕਨਫਿਊਜ ਹੋਗੀ, ਤੁਹਾਡਾ ਕੋਈ ਗਲਤੀ ਨਈ ਹੈਗੀ ਹਾਂਜੀ। ਹੋਰ
ਬਸ ਜੀ ਠੀਕ-ਠਾਕ ਤੁਸੀਂ ਸੁਣਾਓ ਅਸੀਂ ਤਾਂ ਏਥੇ ਠੀਕ ਹੈਗੇ ਆਂ। ਹੋਰ ਓਦਰ ਗਰਮੀ ਪੈ ਰਹੀ ਹੋ ਰਈ ਕਾਫ਼ੀ।
ਹਾਂ ਏਥੇ ਵੀ ਏਦਾਂ ਵੀ ਹੂੰ ਥੋੜੀ-ਥੋੜੀ ਬਾਰਿਸ਼ ਹੋ ਮੀਂਹ ਥੋੜਾ-ਥੋੜਾ ਮੀਂਹ ਪੈਂਦਾ ਏ। ਫੇਰ ਹੁੁੰਮਸ ਹੋ ਜਾਂਦੀ ਐ, ਗਰਮੀ ਵੀ ਗਰਮੈਸ਼ ਜ਼ਿਆਦਾ ਹੋ ਜਾਂਦੀ ਐ ਥੋੜਾ ਜਾ ਮੀਂਹ ਪੈ ਜਾਂਦਾ ਫਿਰ ਗਰਮੈਸ਼
ਹਾਂ ਓ ਗ ਹੋਮ ਮਿਟੀ ਹੋ ਜਾਂਦੀ ਨਾ ਬੋਤ ਜ਼ਾਦਾ ਤਾਂ ਓਦੇ ਚ ਅਜ ਫੇਰ ਗਰਮੀ ਜ਼ਾਦਾ ਲੱਗਦੀ ਏ ਫੇਰ ਤੂੰ ਸਾਨੂੰ ਤੇ ਏਥੇ ਵੀ ਏਹੀਓ ਚੀਜ਼ ਚੱਲਦੀ ਵੀ ਹਾਲੇ ਥੋੜੇ ਦਿਨ ਦੀ। ਮਗਰ ਐ ਕਿ ਰਾਤੀ ਡੇਲੀ ਬਾਰਿਸ਼ ਹੁੰਦੀ ਏ ਡੇਲੀ ਬਾਰਿਸ਼। ਰਾਤੀ ਰੋਜ਼ ਆਂਦੀ ਏ ਬਾਰਿਸ਼ ਏਥੇ।
ਅੱਛਾ ਜੀ।
ਹਾਂ ਏਥੇ ਡੇਲੀ ਬਾਰਿਸ਼ ਹੁੰਦੀ ਐ ਰੋਜ਼।
ਹੋਵੇ ਨਾ ਜਿੱਦਾਂ ਰੋਜ਼ ਬਾਰਿਸ਼ ਹੁੰਦੀ ਐ। ਤਾਂ ਫੇਰ ਤਾਂ ਮੌਸਮ ਠੰਡਾ ਹੋ ਜਵੇ, ਪਰ ਮੌਸਮ ਠੰਡਾ ਨੀ ਹੋ ਰਿਆ।
ਠੀਕ ਹੋ ਜਾਂਦਾ ਮੌਸਮ ਬਹੋਤ ਵਦੀਆ ਹੋ ਜਾਂਦਾ ਵਾ ਮੌਸਮ ਇੱਥੇ ਅੱਛਾ ਹੋ ਜਾਂਦਾ ਵਾ ਮੌਸਮ। ਤੇ ਫੇਰ ਦੁਪੈਰ ਦਾ ਟੈਮ ਜੇੜਾ ਹੁੰਦਾ ਦੁਪੈਰ ਦੇ ਟੈਮ ਫੇਰ ਓਹੋ ਓਹੀਓ ਹੁੰਮਡਿਟੀ ਸ਼ੁਰੂ ਹੋ ਜਾਂਦੀ ਹੋਣੀ। ਤੇ ਓਹੀਓ ਫੇਰ ਮਾੜੀ ਮੋਟੀ ਫੇਰ ਗਰਮੀ ਪੈ ਜਾਂਦੀ ਫੇਰ ਸ਼ਾਮੀ ਬਾਰਿਸ਼ ਹੋ ਜਾਂਦੀ ਐ।
ਹੂੰ ਤੁਸੀਂ ਤਾਂ ਮਤਲਬ ਹਰ ਰੋਜ਼ ਮੀਂਹ ਦਾ ਆਨੰਦ ਲੈਂਦੇ
ਹਾਂਜੀ। ਬਸ ਜੀ ਸਰਦੀ ਆਏ ਜਿਵੇਂ ਹਾਂਜੀ-ਹਾਂਜੀ। ਏਹ ਤੇ ਪਹਾੜੀ ਇਲਾਕਾ ਨਾ ਤੇ ਏਸ ਕਰਕੇ ਬਾਰਿਸ਼ ਵਗੈਰਾ ਹੁੰਦੀ ਰੈਂਦੀ ਐਥੇ।
ਅੱਛਾ ਜੀ ਫੇਰ ਜਿੱਦਾਂ ਪਹਾੜਾਂ ਦੇ ਵਿੱ ਵਿਚ ਪਾਨੀ ਦੀ ਵੀ ਬੜੀ ਦਿੱਕਤ ਰੈਂਦੀ ਹੁੰਦੀ ਐ ਨਾ।
ਨਈ ਸਾਡੇ ਜੰਮੂ ਚ ਦੋ ਸਲ ਜੇੜਾ ਐ ਨਾ ਸਾਡੇ ਜੰਮੂ ਚ ਦਰਸਲ ਇੱਕੋ ਟੈਮ ਪਾਣੀ ਆਂਦਾ ਬਸ। ਪੂਰੇ ਦਿਨ ਚ ਸਿਬ ਇਕ ਕੁਲ ਹਾਂਜੀ ਪੂਰੇ ਦਿਨ ਚ ਸਿਬ ਇੱਕੋ ਈ ਟੈਮ ਪਾਨੀ ਆਨਾ ਸਾਡੇ ਏਥੇ ਬਸ। ਓ ਭਾਵੇਂ ਸਵੇਰੇ ਆ ਜਾਏ ਤੜਕੇ ਆ ਜਾਏ ਪੰਜ ਵਜੇ ਆ ਜਾਏ। ਭਾਵੇ ਸ਼ਾਮੀ ਛੇ ਵਜੇ ਆ ਜਾਏ ਦੁਪੈਰੇ ਆ ਜਾਏ ਤਿੰਨ ਵਜੇ ਆਏ ਸਵੇਰੇ ਦਸ ਵਜੇ ਗਿਆਰਾਂ ਵਜੇ ਪੂਰੇ ਦਿਨ ਚ ਸਿਬ ਇੱਕੋ ਵਾਰੀ ਪਾਨੀ ਆਂਦਾ ਵੇ ਏਥੇ ਬਸ ਜੰਮੂ ਜੀ। ਖੁੱਲਾ ਪਾਨੀ ਨੀ ਔਂਦਾ ਇੱਥੇ ਬਿਲਕੁਲ ਵੀ ਹਾਂਜੀ ਏ ਤੇ ਖੁੱਲਾ ਹਾਂ ਜਦੋਂ ਬਰਸਾਤਾਂ ਵਗੈਰਾ ਲੱਗਦੀਆਂ ਨਾ ਤਾਂ ਕਈ ਵਾਰੀ ਦੋ-ਦੋ ਦਿਨ ਪਾਨੀ ਵੀ ਆਂਦਾ ਵੀ ਨਈ ਐ ਕਈ ਵਾਰੀ, ਬਰਸਾਤ ਵਗੈਰਾ ਲੱਗ ਗਿਰੀ ਹੋਏ ਨਾ ਤੇ ਫੇਰ ਪਿੱਛੋਂ ਦੀ ਫੇਰ ਪਾਨੀ ਨੀ ਖੋਲਦੇ ਨਾ ਫਿਰ ਪਾਨੀ ਬੰਦ ਈ ਹੁੰਦਾ ਤੇ ਫਿਰ ਪਾਨੀ ਨੀ ਆਂਦਾ ਦੋ-ਦੋ ਦਿਨ। ਫੇਰ ਥੋੜ੍ਹੀ ਦਿੱਕਤ ਵਗੈਰਾ ਥੋੜ੍ਹੀ ਪਰੇਸ਼ਾਨੀ ਆ ਜਾਂਦੀ ਏ, ਸਾਨੂੰ ਫੇਰ।
ਅੱਛਾ ਜੀ, ਫੇਰ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਲੋਕ ਘਰਾਂ 'ਚ ਪੰਪ ਲਗਵਾ ਲੈਂਦੇ ਨੇ, ਸਮਰਸੀ ਬਲ ਬੋਰ ਕਰਵਾ ਲੈਂਦੇ ਨੇ, ਉਹ ਚੀਜ਼ ਇਹ ਤਾਂ ਨੀ ਹੋ ਸਕਦੀ ਏਧਰ,
ਨਹੀਂ, ਨਹੀ ਸਾਡੇ ਇੱਥੇ ਨੀ ਐ, ਉਹ ਚੀਜ਼ ਸਾਡੇ ਪਤਾ ਦਰਅਸਲ ਇੱਥੇ ਆਏ ਸੀ ਸਾਡੇ ਜ਼ਮੀਨ ਦੇ ਅੰਦਰ ਨਾ ਹੋਦੀਆਂ ਬਣੀਆ ਹੋਈਆਂ ਹੋਦੀਆ ਮਤਲਬ ਕੂਏ ਵਗੈਰਾ ਕੂਏ ਜੈਸੇ ਤਾ ਬਣਿਆ ਰਵੇ ਜਮੀਨ ਦੇ ਅੰਦਰ, ਨੀਚੇ, ਸਾਡੀ ਜ਼ਮੀਨ ਦੇ ਅੰਦਰ ਨਾ ਨੀਚੇ ਹੋਦੀਆ ਬਣਾਦੇ ਇੱਥੇ ਹੋਦੀ ਬੋਲਦੇ ਨਾ ਹਾਂ ਡੋਗਰੀ ਵਿੱਚ, ਜੇਂਝ ਕੂਆ ਹੁੰਦਾ ਨਾ, ਇੰਝ ਈ ਸਾਡੇ ਘਰਾਂ ਦੇ ਅੰਦਰ ਸਭ ਦੇ ਘਰਾਂ ਦੇ ਵਿੱਚ ਹੋਦੀ ਮਿਲੇਗੀ ਤੁਹਾਨੂੰ। ਉਹ ਬੜੀਆਂ, ਬੜੀਆਂ ਹੋ ਡੀਆਂ ਹੋਦੀਆ ਉਹ ਇੱਕ ਟੈਂਕੀ ਉਦੇ ਚ ਤਿੰਨ, ਤਿੰਨ ਚਾਰ, ਚਾਰ ਟੈਂਕੀਆ ਜਿੱਡਾ ਪਾਣੀ ਆਂਦਾ ਵੇ, 'ਤੇ ਸਾਡੇ ਪਾਣੀ ਦੀ ਦਿੱਕਤ ਹੋਏ 'ਤੇ ਅਸੀਂ ਨੀਚੋਂ ਦੀ ਉੱਤੇ ਚੜਾ ਲੈਂਨੇ ਆ, ਫੇਰ ਪਾਣੀ, ਸਾਡੇ ਹਾਂ ਸਾਡੇ ਜੰਮੂ ਦੇ ਵਿੱਚ ਸਭ ਦੇ ਘਰਾਂ ਦੇ ਵਿੱਚ ਘਰ ਦੇ ਅੰਦਰ ਈ ਹੋਦੀ ਐ, 'ਤੇ ਉਹਦੇ 'ਚ ਪਾਣੀ ਸਾਡਾ ਕਾਫ਼ੀ ਪਾਣ ਤਿੰਨ, ਚਾਰ ਟੈਂਕੀਆਂ ਦਾ ਪਾਣੀ ਹੁੰਦਾ ਹੋਦੀ ਵਿੱਚ ਹੁੰਦਾ।
ਅੱਛਾ ਜੀ।
ਹਾਂਜੀ, ਹਾਂਜੀ ਹ ਸਾਡੇ ਏ ਚੀਜ਼ ਏ ਜੰਮੂ ਦੇ ਵਿੱਚ ਇਹਦੇ ਪੰਪ ਸ਼ੰਪ ਨੀ ਲੱਗਦੇ ਐ, ਹ ਇੱਕ ਟਾਈਮ ਪਾਣੀ ਆਂਦਾ 'ਤੇ ਉਹ ਅਸੀਂ ਭਰ ਲੈਂਨੇ ਆ, ਪੀਣ ਵਾਲਾ ਵੀ ਭਰ ਲੈਂਨੇ ਆ, ਨੀਚੇ ਟੈਂਕੀਆਂ ਉੱਤੇ ਟੈਂਕੀਆਂ ਫੁੱਲ ਕਰ ਲੈਂਨੇ ਆ ਅਸੀਂ।
ਅੱਛਾ ਫਿਰ ਤਾਂ ਟੈਂਕੀਆ ਵੀ ਜ਼ਮਾ, ਫਿਰ ਤਾਂ ਟੈਂਕੀਆਂ ਵੀ ਦੋ-ਦੋ ਤਿੰਨ-ਤਿੰਨ ਰੱਖੀਆਂ ਹੋਣੀਆਂ ਤੁਸੀਂ ਨੇ,
ਹਾਂਜੀ ਛੱਤ 'ਤੇ ਅਸੀਂ ਦੋ ਟੈਂਕੀਆਂ ਲਗਾਈਆ ਏ ਨੀਚੇ ਜ਼ਮੀਨ 'ਚ ਹੋਦੀ ਕਾਫ਼ੀ ਵੱਡੀ ਹੋਦੀ ਏ। 'ਤੇ ਸਾਨੂੰ ਜਿਆਦਾ ਤਰ ਦਿੱਕਤ ਤਾਂ ਹੁੰਦੀ ਏ ਜਦੋਂ ਕੋਈ ਗੈਸਟ, ਵਗੈਰਾ ਆ ਜਾਣ ਸਾਡੇ ਘਰ 'ਤੇ ਤਾਂ ਸਾਨੂੰ ਥੋੜੀ ਮੁਸ਼ਕਲ ਹੁੰਦੀ ਏ, ਅਦਰਵਾਈਜ਼ 'ਤੇ ਬਿਲਕੁੱਲ ਨੀ ਹੁੰਦੀ। ਸਾਨੂੰ ਕੋਈ ਵੀ, ਚਝ ਘਰ ਦੇ ਵਿੱਚ ਕੋਈ ਫੰਕਸ਼ਨ ਹੋ ਗਿਆ, ਜਾਂ ਕੋਈ ਪਾਰਟੀ ਵਗੈਰਾ ਜਾਂ ਕੁਛ ਹੋ ਗਿਆ, ਫੇਰ ਥੋੜ੍ਹੀ ਦਿੱਕਤ ਹੁੰਦੀ ਏ। ਹਾਂਜੀ ਫੇਰ ਸਾਨੂੰ ਥੋੜੀ ਦਿੱਕਤ ਹੁੰਦੀ ਏ।
ਅੱਛਾ ਜੀ।
ਹਾਂਜੀ-ਹਾਂਜੀ, ਵੈਸੇ ਕੁਛ ਨੀ ਹੁੰਦਾ ਬਿਲਕੁਲ ਵੀ, ਵੈਸੇ ਨੋਰਮਲ ਸਭ ਕੁਝ ਠੀਕ ਰਹਿੰਦੈ ਇੱਥੇ ਜੰਮੂ ਚ
ਅੱਛਾ ਜੀ! ਜਿਵੇਂ ਫੇਰ ਮਤਲਬ ਸਰਦੀਆਂ ਦੇ ਵਿੱਚ ਕੱਪੜੇ ਸੁਕਾਉਣੇ ਹਨਾ ਕਰਨੇ ਉਹ ਤਾਂ ਫੇਰ ਸੁੱਕਦੇ ਹੀ ਨੀ ਹੋਣੇ,
ਨਾ ਉਹ ਤੇ ਬੜੀ ਮੁਸ਼ਕਲ ਹੋ ਜਾਂਦੀ, ਪਏ ਰਹਿੰਦੇ ਕਈ- ਕਈ ਦਿਨ ਤੋਂ ਪਏ ਵੀ ਰਹਿੰਦੇ ਨੇ ਧੁੱਪੇ ਵਗੈਰਾ ਪਾ ਛਡਨੇ ਆ, ਤੇ ਸੁੱਕ ਵੀ ਜਾਂਦੇ ਧੁੱਪ ਵੀ ਨਿਕਲਦੀ ਬੜੀ ਘੱਟ ਨਿਕਲਦੀ ਐ ਧੁੱਪ ਇਥੇ। ਨਿਕਲਦੀ ਸਰਦੀਆਂ ਚ ਬਹੁਤ ਘੱਟ ਧੁੱਪ ਹੁੰਦੀ, ਹੁੰਦੀ ਏ ਮਗਰ ਬਹੁਤ ਘੱਟ ਹੁੰਦੀ ਏ ਧੁੱਪ ਵਗੈਰਾ,
ਅੱਛਾ ਜੀ!
ਹਾਂਜੀ-ਹਾਂਜੀ।
ਹੋਰ ਤੁਸੀਂ ਦੱਸੋ ਉੱਧਰ ਦਾ ਕੁਛ?
ਹਾਂ ਸਾਡੀ ਵੀ ਵਧੀਆ ਐ ਠੀਕ-ਠਾਕ ਚੱਲੀ ਜਾਂਦਾ,
ਅੱਛਾ। ਅੱਛਾ ਠੀਕ ਏ, ਹੋਰ ਜ ਹੋ
ਹੂ ਗਰਮੀ ਵੀ ਬਹੁਤ ਜਿਆਦਾ ਪੈਂਦੀ ਐ ਜਦੋਂ ਪੈਂਦੀ ਆ।
ਤੇ ਸਰਦੀ ਵੀ ਉੱਧਰ ਬਹੁਤ ਜ਼ਿਆਦਾ ਹੁੰਦੀ, ਸਰਦੀ ਵੀ ਕਾਫੀ ਜ਼ਿਆਦਾ ਪੰਜਾਬ ਸੈਡ ਚ ਤਾਂ ਉਂਜ ਬਹੁਤ ਜ਼ਿਆਦਾ ਹੁੰਦੀ ਏ, ਕਿਉਂਕਿ ਓਦਰ ਧੁੰਦਾਂ ਵਗੈਰਾ ਕਾਫ਼ੀ ਹੁੰਦੀ ਐ ਨਾ ਤੇ ਇਸ ਕਰਕੇ ਫੇਰ ਸਰਦੀ ਜਿਆਦਾ ਹੁੰਦੀ ਐ ਉਧਰ।
ਦਾਂ ਤਾਂ ਖੈਰ ਜਿਆਦਾ ਦਸੰਬਰ ਦੇ ਲਾਸਟ ਤੋਂ ਲੈ ਕੇ ਜਨਵਰੀ ਸਾਰੇ ਈ ਮਹੀਨਾ ਧੁੰਦਾਂ ਦਾ ਈ ਹੁੰਦਾ, ਵੈਸੇ ਇੰਨੀਆਂ ਧੁੰਦਾਂ ਨੀ ਹੁੰਦੀਆਂ ਹੈਗੀਆਂ।
ਹਾਂਜੀ-ਹਾਂਜੀ। ਛੋਟੇ ਸਾਹਿਬਜਾਦਿਆਂ ਦੇ ਦਿਨ ਦਸ ਸੱਦ ਕੇ ਜਾਈਏ ਵਾਕਈ ਬਹੁਤ ਈ, ਆਹ ਨਾ ਐਸੀ ਕਿਸੇ ਦਿਨ ਲਗਾਵਾਂਗੇ ਸਰੰਦ ਆਵਾਂਗੇ ਛੁੱਟੀਆਂ ਬੱਚਿਆਂ ਦੀਆਂ ਪੈਣਗੀਆਂ ਨਾ, ਫੇਰ ਅਸੀਂ ਸਰੰ ਦ ਘੁੰਮਣ-ਫਿਰਨ ਆਉਣਾ ਬੱਚਿਆਂ ਨੂੰ ਦਖਾਨਾ ਸਾਰਾ। ਕਿਉਂਕਿ ਹਾਂ ਮੇਰੇ ਹਾਂ ਮੇਰੇ ਬੱਚੇ ਪਿੱਛੇ ਕਹਿੰਦੇ ਮੰਮਾ ਅਸੀਂ ਵੀ ਸਰਹੰਦ ਦੇਖਣਾ ਜਾ ਕੇ। ਛੋਟੇ ਸਾਹਿਬਜ਼ਾਦਿਆਂ ਦਾ ਗੁਰਦੁਆਰਾ ਵੇਖ ਕੇ ਆਉਣੇ ਆ ਸਾਰੇ।
ਬ ਹਾਂ ਬੱਚੇ ਜਦੋਂ ਛੁੱਟੀਆਂ ਵੁਟੀਆਂ ਪਏ ਗੀਆ ਨਾ ਫਿਰ ਚੱਕਰ ਲਗਾਵਾਂਗੇ ਅ
ਅੱਛਾ ਜੀ, ਵੈਸੇ ਅਗਰ ਤੁਸ ਜੇ ਦਰਸ਼ਨ ਕਰਨੇ ਆ ਤਾਂ ਜਦੋਂ ਮਰਜੀ ਆ ਸਕਦੇ ਔ, ਗੁਰਦੁਆਰਾ ਸਾਹਿਬ ਦੇ ਵਿੱਚ। ਨਾ
ਹਾਂਜੀ-ਹਾਂਜੀ, ਹਾਂਜੀ-ਹਾਂਜੀ ਬੋਲੋ। ਓਏ-ਓਏ। ਹਾਂਜੀ-ਹਾਂਜੀ।
ਹੋਰ ਦੱਸੋ ਜੀ।
ਬਸ ਜੀ ਸਭ ਠੀਕ ਠਾਕ ਏ।
ਹਾਂਜੀ।
ਹੋਰ ਸਭ ਨੇ ਖਾ ਲਿਆ ਉੱਥੇ ਡਿਨਰ-ਸ਼ਿਨਰ ਖਾ ਲੀ ਰੋਟੀ ਸਭ ਨੇ।
ਸਮਝ ਨੀ ਆ ਰੀ, ਕੀ ਕਹਿ ਰੇ ਓ।
ਮੈਂ ਕਹਿ ਰਹੀ ਆ ਡਿਨਰ ਵਗੈਰਾ ਕਰ ਲੀਆ ਸਭ ਨੇ। ਅੱਛਾ ਉੱਧਰ ਵੀ ਲੱਗਦਾ ਲੇਟ ਈ ਕਰਦੇ ਨੇ ਸਭ ਉਹ।
ਹਾਂਜੀ!
ਮੈਂ ਕਿਹਾ ਉੱਧਰ ਵੀ ਲੱਗਦਾ ਲੇਟ ਈ ਕਰਦੇ ਨੇ ਡਿਨਰ ਸਭ।
ਹਾਜੀ ਬਸ ਮਰਜੀ ਹੁੰਦੀਏ ਕਦੇ ਜਲਦੀ ਹੋ ਜਾਂਦੈ ਕਦੇ ਕਿੱਦਾ।
ਕਿਆ ਹਾਂਜੀ, ਠੀਕ-ਠੀਕ-ਠੀਕ, ਹੋਰ
ਹੋਰ ਦੱਸੋ
ਬਸ ਜੀ ਵਧੀਆ ਐ ਠੀਕ ਠਾਕ ਜਾਣੇ
ਹਾਂਜੀ
ਤੁਸੀਂ ਕੁਛ ਬੋਲ ਰਹੇ ਸੀ
ਨਹੀਂ ਨਹੀਂ ਮੈਂ ਤਾਂ ਇਹ ਚੀਜ਼ ਕਹਿ ਰਹੀ ਆਂ ਮੈਂ ਤਾਂ ਇਹ ਚੀਜ਼ ਕਹਿ ਰਹੀ ਹਾਂ ਸੀ ਫੇਰ ਤੁਸੀਂ ਸਰਦੀਆਂ ਦੇ ਵਿੱਚ ਹਵਾ ਦੇ ਦਿਨਾਂ ਚ ਨਹੀਂ ਆਉਂਦੇ
ਕਿਥੇ
ਉਹ ਫ਼ਤਿਹਗੜ੍ਹ ਸਾਹਿਬ ਦੀ ਗੱਲ ਕਰ ਰਹੇ ਸੀਗੇ
ਹਾਂਜੀ-ਹਾਂਜੀ ਨਈ ਮਿਲਦਾ ਬੱਚੇ ਹੁਨ ਅਸੀਂ ਪਿੱਛੇ ਕੈ ਰਏ ਸੀ ਨਾ ਘੁੰਮਨ ਫਿਰਨ ਤੇ ਹੁਨ ਨੈਕਸਟ ਟਾਈਮ ਦੇਖਾਂਗੇ ਨਾ ਬੱਚਿਆਂ ਨੂੰ ਲੈ ਕੇ ਆਵਾਂਗੇ ਫੇਰ। ਫੇਰ ਘੁੰਮਨ ਫਿਰਨ ਆਵਾਂਗੇ ਹਾਂਜੀ-ਹਾਂਜੀ, ਨੈਕਸਟ ਟੈਮ ਚੱਕਰ ਚ ਛੁ ਛੁਟੀਆਂ ਪੈਂਗੀਆਂ ਬੱਚਿਆਂ ਵੀ ਫੇਰ-ਫੇਰ ਲਗਾਓਣਗੇ ਚੱਕਰ ਸਰਹੰਦ ਦਾ ਫੇਰ ਈ ਘੁੰਮਨ ਫਿਰਨ ਜਾਨਗੇ ਹਾਂਜੀ।
ਬਚਿਆਂ ਨੂੰ ਗੁਰੂਆਂ ਦੇ ਬਾਰੇ ਜੋੜ ਕੇ ਰੱਖਨਾ ਵੀ ਜ਼ਰੂਰੀ ਐ।
ਨਈ-ਨਈ ਮੇਰਾ ਦਰਅਸਲ ਇੱਕ ਬੇਟਾ ਐ ਸਾਡੇ ਬੱਚੇ ਤੇ ਮੇਰੇ ਵੈਸੇ ਸਾਰੇ ਠੀਕ ਹੈਗੇ ਨੇ। ਮੇਰਾ ਇੱਕ ਛੋਟਾ ਬੇਟਾ ਐ ਓ ਬੋਤ ਜਾਦਾ ਮੰਨਦਾ ਏ ਗੁਰਦੁਆਰੇ ਨੂੰ। ਤੇ ਹੁਣੇ ਮਸੀ ਹੁਣੇ ਮਸੀ ਤੇ ਆਇਆ ਗੁਰਦੁਆਰੇ ਤੋਂ ਹੋ ਕੇ, ਤੇ ਮੈਨੂੰ ਪ੍ਰਸ਼ਾਦ ਦੇ ਕੇ ਗੇਆ ਹੱ ਠੀਕ ਐ, ਓ ਸ਼ਾਮੀ ਛੇ ਵਜੇ ਚਲਾ ਗਿਆ ਸੀ। ਤੇ ਹੁਨੇ ਗੁਰਦੁਆਰੋ ਆਇਆ। ਹਾਂ ਤੇ ਮਸੇ ਹੁਨੇ ਗੁਰਦੁਆਰੇ ਕਹਿੰਦਾ ਮੰਮਾ ਪ੍ਰਸ਼ਾਦ ਲੈ ਕੇ ਆਏਆ ਊਂ। ਤੇ ਪ੍ਰਸ਼ਾਦ ਦੇ ਕੇ ਤੇ ਹੁਨ ਉੱਪਰ ਗਿਆ ਪਾਪਾ ਕੋਲ ਪ੍ਰਸ਼ਾਦ ਲੈ ਕੇ।
ਹੈਂ ਜੀ।
ਉਹ ਬਹੁ ਜਾਦਾ ਮੰਨਦਾ ਏ ਬਹੁ ਜਾਦਾ ਗੁਰਦੁਆਰੇ ਸੀ ਸੇਵਾ ਬਹੁਤ ਕਰਦਾ ਬਹੋਤ ਸੇਵਾ ਕਰਦਾ, ਲੰਗਰ ਵੀ ਵਰਤਾਂ ਦਾ ਵੇ, ਅਰਦਾਸ ਵੀ ਪੂਰੀ ਕਰ ਲੈਂਦਾ ਐ। ਕਈ ਵਾਰੀ ਪਾਠ ਹੁੰਦਾ ਤੇ ਵਿੱਚੇ-ਵਿੱਚੇ ਪਾਠ ਵੀ ਬੋਲਦਾ ਵੇ ਵਿੱਚ ਓ ਏਹ ਚੀਜ਼ਾਂ ਚ ਇੰਟਰਸਟ ਬੜਾ ਲੈਂਦਾ ਵੇ। ਮੇਰਾ ਛੋਟਾ ਬੇਟਾ ਐ ਨਾ ਜੇੜਾ ਓ ਜ਼ਾਦਾ ਕਰਦਾ। ਹਾਂ। ਕੀਰਤਨ ਲਗਾ ਦਿੰਦਾ। ਐ ਕੀਰਤਨ ਸੁਨਦਾ ਰੈਂਦਾ ਵੇ ਉੰਝ ਵੀ ਬੱਚੇ ਮਸਤੀ ਮੁਸ ਤੀ ਵੀ ਕਰਦੇ ਰੈਂਦੇ ਥੋੜੀ ਬੋਤ।
ਹਾਂਜੀ ਬੱਚੇ ਮਸਤੀ ਤਾਂ ਕਰਦੇ ਈ ਨੇ ਫੇਰ।
ਹਾਂਜੀ-ਹਾਂਜੀ। ਅੱਛਾ ਤੁਹਾਡੀ ਸ਼ਾਦੀ ਹਲੇ ਜਨਵਰੀ ਚ ਹੋਨੀ ਏ।
ਹਾਂਜੀ-ਹਾਂਜੀ-ਹਾਂਜੀ।
ਚਲੋ ਹਾਂ ਹਲੇੇ ਤੇ ਆਈ ਏ ਕੁੱਛ ਸੱਤ ਅੱਠ ਮਹੀਨੇ ਦਾ ਫੇਰ ਈ। ਏ।
ਹਾਂਜੀ ਹੈਗੇ ਨੇ ਜੀ, ਨਈ ਛੇ ਕੁ ਮੀਨੇ ਨੇ ਛੇ ਕੁ ਮੀਨੇ।
ਹਾਂ ਛੇ ਕੁ ਮੀਨੇ ਐ, ਅੱਛੇ ਸੇ ਹੋ ਜਾਏ ਵਦੀਆ ਹੋ ਜਾਏ। ਤੇ ਕੁਛ ਅ ਕਿੰਨੀ ਉਮਰ ਐ ਵੈਸੇ ਤੁਹਾਡੀ।
ਮੇਰੀ ਅਠਾਈ
ਅਠਾਈ ਤੇ ਤੁਸੀਂ ਪੜ ਵੀ ਰਏ ਸੀ ਕੀ।
ਨਈ-ਨਈ ਪਟਡੌਨ ਪੜ੍ਹਨਾ ਤਾਂ ਛੱਡਤਾ ਸੀਗਾ।
ਅੱਛੇਆ ਜਲਦੀ ਛੋੜਤਾ ਸੀ।
ਹਾਂਜੀ।
ਉਸੇ ਘਰ ਦੇ ਵਿੱਚ ਈ ਤੁਸੀਂ ਉਲਝੇ ਰਏ ਹਨਾ।
ਹਾਂਜੀ-ਹਾਂਜੀ।
ਏਹ ਘਰ ਦੇ ਵਿੱਚ ਜਦੋਂ ਪੈਜੇ ਫੇਰ ਤੇ ਮੁੱਕਦਾ ਈ ਨੀ ਕੰਮ ਵਗੈਰਾ। ਬਿਲਕੁੱਲ ਵੀ, ਓ ਤੇ ਹੈ ਫਿਰ।
ਸਲਾਈ ਸਲੂਈ ਵੀ ਕਰੀ ਜਾਂਨੀ ਹੁੰਨੀ ਆਂ, ਓਦੇ ਚ ਵਦੀਆ। ਹੈਗਾ ਇੰਟਰਸਟ, ਦਿਲਚਸਪੀ
ਸਿਲਾਈ ਵਗੈਰਾ ਨ।
ਕਹਿੰਦੀ ਠੀਕ ਹੈ ਓਕੇ- ਓਕੇ।
ਓਕੇ ਜੀ ਬਾਏ- ਬਾਏ।